ਹਾਂਜੀ, ਸਤਿ ਸ੍ਰੀ ਕਾਲ ਜੀ।
ਹਾਂਜੀ, ਸਤਿ ਸ੍ਰੀ ਕਾਲ ਜੀ ਆ ਮੇਰੀ ਆਵਾਜ਼ ਆ ਰੀ ਏ ਤੁਹਾਨੂੰ। ਹੋਰ ਜੀ ਕਿਵੇਂ ਹੋ ਕਿਵੇਂ ਹੋ ਜੀ ਤੁਹਾਡੇ ਘਰ ਪਰਿਵਾਰ ਸਭ ਵਧੀਆ ਜੀ ਹਾਂਜੀ ਹੋਣ ਦੱਸੋ ਹੋਣ ਕੀ ਹਾਂਜੀ ਸਭ ਵਧੀਆ ਰੋਟੀ ਵਗੈਰਾ? ਖਾਲੀ ਤੁਸੀਂ?
ਨਹੀਂ ਹਾਲੇ ਤਾਂ ਕੁੱਝ ਬਣਾਇਆ ਈ ਨਹੀਂ ਸੋਚਿਆ ਹੀ ਨਹੀਂ ਦਾਲ ਦੁਲ ਬਣੀ ਦੀ ਕੱਲ ਰਾਤ ਦੀ ਬਸ, ਆਟਾ ਗੁਨਾਗੇ ਰੋਟੀ ਬਣਾ ਲਾਂਗੇ ਹੁਨੇ ਬਸ।
ਅੱਛਾ ਜੀ ਅੱਛਾ ਜੀ, ਜੀ ਅੱਛਾ ਮੈਂ ਮੈਂ ਨਾ ਤੁਹਾਨੂੰ ਨਾ ਏ ਤੁਹਾਡੇ ਨਾਲ ਏ, ਗੱਲ ਕਰਣੀ ਸੀ ਛੋਟ ਟੀ ਜੀ ਬੱਚਿਆਂ ਦੇ ਬਾਰੇ ਬੱਚਿਆਂ ਚ ਬਾਰੇ ਜਾਂ ਛੋਟੇ ਛੋਟੇ ਨੇ ਜੋਹ ਐ ਮੁੰਡੇ ਵਗੈਰਾ ਹੁੰਦੇ ਨੇ ਸਾ ਸਕੂਲ ਚ ਪੜ੍ਹਨ ਵਾਲੇ ਛੋਟੇ ਬੱਚੇ, ਹਾਂਜੀ ਤੇ ਫੇਰ ਨਾ ਮੈਂ ਇੱਕ ਗੱਲ ਪੁੱਛਣੀ ਸੀ ਕਿ ਮਤਲਬ ਐ ਹਰ ਟੈਮ ਫੋਨ ਚਲਾ ਕੇ ਬੈਠੇ ਰੈੰਦੇ ਨੇ
ਅੱਛਾ।
ਹਾਂਜੀ ਤੇ ਫੇਰ ਤੁਸੀਂ ਮੈਨੂੰ ਐ ਦੱਸੋ ਕਿ ਮਤਲਬ ਇਨਾਂ ਨੂੰ ਕੁਛ ਸਿਖਾਇਆ ਜਾਵੇ, ਮਤਲਬ ਕਿ ਜੇ ਹੁਣ ਬੱਚੇ ਫੋਨਸ ਦੇਖਦੇ ਪਏ ਨੇ ਠੀਕ ਹੈ ਜੀ, ਤੇ ਔ ਮਤਲਬ ਕਿ ਸਿੰਪਲ ਮਤਲਬ ਕਿ ਰੀਲ ਦੇਖਦੇ ਪਏ ਨੇ ਜਿਵੇਂ ਡਾਂਸ ਕਰਨ ਵਾਲੀ ਠੀਕ ਹੈ ਜੀ, ਕੋਈ ਕੁੜੀ ਲਿਪਸਟਿਕ ਲਗਾ ਰੀ ਹੈ ਮੂੰਹ ਤੇ, ਤੇ ਫੇਰ ਮਤਲਬ ਕਿ ਇਨਾ ਨੂੰ ਐ ਚੀਜ਼ਾਂ ਦਿਖਾਣੀ ਚਾਈਦੀ ਸਹੀ ਹੈਗੀ ਨੇ ਯਾ ਫੇਰ ਇਨਾਨੂੰ ਕੁਛ ਐਕਟੀਵਿਟੀ ਯਾ ਫਿਰ ਕੁਛ ਪੜ੍ਹਾਇਆ ਜਾਣਾ ਚਾਹੀਦੈ, ਮਤਲਬ ਕਿ ਮੈਨੂੰ ਮੇਰਾ ਕੈਣ ਦਾ ਮਤਲਬ ਐ ਕਿ ਮੋਬਾਇਲ ਦਾ ਨੁਕਸਾਨ ਹੈ ਯਾ ਫਿਰ ਫਾਇਦਾ?
ਨਹੀਂ ਮੈਂ ਤਾਂ ਬਸ ਐ ਕੈਣਾ ਚਾੰਦੀ ਸੀ ਤੁਹਾਨੂੰ ਕਿ ਜੇੜੇ ਬੱਚੇ ਨੇ ਸਿਖ ਸਿੱਖਾਂ ਵਾਲਿਆਂ ਚੰਗੀਆਂ ਚੀਜ਼ਾਂ ਵੀ ਸਿੱਖ ਜਾਂਦੇ ਨੇ ਜੇੜੇ ਬੱਚੇ ਨੇ ਨਹੀਂ ਸਿੱਖਣਾ ਤੇ ਔ ਫੇਰ ਗ਼ਲਤ ਚੀਜ਼ਾਂ ਈ ਸਿੱਖਦੇ ਨੇ ਮੋਬਾਇਲ ਦੇ ਤੇ ਕਾਫ਼ੀ ਮਤਲਬ ਪ੍ਰਯੋਗ ਨੇ ਅੱਛੇ ਵੀ ਨੇ ਤੇ ਬੁਰੇ ਵੀ ਨੇ‌। ਐ ਤੇ ਬੱਚੇ ਦੇ ਤੇ ਡਿਪੈਂਡ ਬੱਚਾ ਕੀ ਸਿੱਖੇਗਾ।
ਜੀ ਤੇ ਤੁਹੈਡੇ ਸਾਬ ਨਾਲ ਤੁਵੈਡੇ ਬੱਚੇ ਦੇਖਦੇ ਨੇ ਤੁਵੈਡੇ ਫੋਨ?
ਸਾਡਾ ਫੋਨ ਬੱਚੇ ਵੇਖਦੇ ਨੇ ਬੜਾ ਕੁਝ ਦੇਖਦੇ ਨੇ ਫੋਨਾਂ ਚ।
ਅੱਛਾ ਨਹੀਂ ਮਤਲਬ, ਮਤਲਬ ਕਿ ਐ ਫੋਨ ਤੋਂ ਨੌਲੇਜ ਲੈਂਦ ਨੇ ਯਾ ਫੇਰ ਇਵੇਂ ਫਾਲਤੂ ਦੀ ਚੀਜ਼ਾਂ ਦੇਖਦ
ਬੱਸ ਫਾਲਤੂ ਚੀਜ਼ਾਂ ਵੇਖਦੇ ਨੇ, ਯੂਟਿਊਬ ਚ ਫਾਲਤੂ ਚੀਜ਼ਾਂ।
ਅੱਛਾ।
ਹਮ, ਹਾਂਜੀ।
ਠੀਕ ਏ ਮੈਂ ਸੋਚ ਰਿਹਾ, ਹਾਂਜੀ ਮੈਂ ਸੋਚ ਰਿਹਾ ਸੀ ਕਿ ਤੁਸੀਂ ਨਾ ਆਪਣੇ ਬੱਚਿਆਂ ਨੂੰ ਨਾ, ਅੱਜ ਤੋਂ ਬਾਅਦ ਨਾ ਇਹ ਮਤਲਬ ਕੀ ਸਿਖਾਈਏ, ਕਿ ਤੁਸੀਂ ਜਰਨਲ ਨੋਲੇਜ ਕਿਵੇਂ ਲੈ ਸਕਦੇ ਹੋ ਫੋਨ ਤੋਂ ਥਰੂ ਫੋਨ ਦੇ ਥਰੂ। ਤੁਸੀਂ ਯੂਟਿਊਬ ਤੇ ਮਤਲਬ ਕਿ ਕੁੱਝ ਖਾਸ ਚੀਜ਼ਾਂ ਦਿਖਾਓ ਜਿਵੇਂ ਤਾਂ ਕਿ ਨਾ ਬੱਚਿਆਂ ਦਾ ਮਾਇੰਡ ਡਿਵਲਪ ਹੋਏ। ਨਾ ਕਿ ਮਤਲਬ ਕਿ ਜੋ ਯੂਟਿਊਬ ਦਿਖਾਉਂਦੇ ਰਹਿੰਦੇ ਨੇ ਜਿਵੇਂ ਕੋਈ ਓ ਕੁਈ ਚਿਹਰੇ ਦੀ ਲਿਪਿਸਟੀ ਲਗਾ ਰਿਹਾ ਜਾਂ ਕੋਈ ਪਾਗਲਪਨ ਹਰਕਤਾਂ ਕਰ ਰਿਹਾ ਹੈ ਕੋਈ ਮਤਲਬ ਕਿ ਪ੍ਰੈਕ ਹੋ ਰਿਹਾ ਮਤਲਬ ਕਿ ਇਹ ਚੀਜ਼ਾਂ ਤੋਂ ਖਰਾਬ ਕਰਦੇਨੇ ਦਾ ਦਿਮਾਗ ਮਾਇੰਡ ਨੂੰ
ਹਮ ਉਵੇੇ ਸਾਡੇ ਬੱਚੇ ਨੇ ਹੁਣ ਸਾਡੇ ਬੱਚੇ ਨੇ ਬਸ ਕੁੱਝ ਨਾ ਕੁੱਝ ਚੀਜ਼ ਵੇਖ ਲੈਣਗੇ ਉਹ ਵੀ ਮੰਗਣ ਲੱਗ ਜਾਣਗੇ ਇਹ ਚੀਜ਼ ਮੈਨੂੰ ਚਾਹੀਦੀ ਹੈ ਇਹ ਚੀਜ਼ ਮੈਨੂੰ ਲੈ ਦੋ ਇਹ ਚੀਜ਼ ਮੈਨੂੰ ਲੈ ਦੋ ਉਹਨਾਂ ਨੂੰ ਕੀ ਪਤਾ ਕਿ ਇਹ ਚੀਜ਼ ਚਾਹੀਦੀ ਵੀ ਹੈ ਕੀ ਨਹੀਂ ਚਾਹੀਦੀ ਸਾਨੂੰ
ਹਾਂਜੀ ਸਹੀ ਕਹਿੰਦੇ ਪਏ ਉਹ
ਦਿਓ ਵਾਲੀ ਬੱਸ ਆ।
ਹਮ। ਤੇ ਤੁਹਾਨੂੰ ਕੀ ਲੱਗਦਾ ਕੀ ਅੱਜ ਕੱਲ੍ਹ ਦੇ ਬੱਚੇ ਜਾਦਾ ਜ਼ਿਧੀ ਹੋ ਗਏ ਨੇ? ਮਤਲਬ ਕਿ ਅਗਰ ਤੁਸੀਂ ਹਮ ਅਗਰ ਅਸੀਂ ਅਪਣੀ ਗੱਲ ਕਰੀਏ ਜਿੱਦੋਂ ਅਸੀਂ ਛੋਟੇ ਹੁੰਦੇ ਸੀ ਜਿਵੇਂ ਮੈਂ ਹੁਣ। ਆ ਇੱਕੀ ਬਾਈ ਸਾਲ ਦਾ ਹੈਗਾ ਵਾ ਠੀਕ ਹੈ ਜੀ। ਜਿਵੇ ਮੇਰੀ ਹਾਂ ਜਿਵੇ ਮੇਰੀ। ਵੀ ਮੰਮਾ ਜੀ ਮੈਨੂੰ ਕਹਿੰਦੇ ਨੇ। ਜਿਵੇਂ ਜੇ ਜੋ ਤੁਸੀਂ ਛੋਟੇ ਹੁੰਦੇ ਤਾਂ ਮੰਮਾ ਜੀ ਮੈਨੂੰ ਕਹਿੰਦੇ ਜਿਵੇ ਜਦੋ ਤੁਸੀ ਛੋਟੇ ਹੁੰਦੇ ਸੀ ਤਾਂ ਬਿਲਕੁਲ ਵੀ ਜਿੱਦ ਨਈ ਕਰਦੇ ਸੀ। ਠੀਕ ਹੈ ਜੀ ਨਾ ਤੁਸੀਂ ਜਾਦਾ ਤੰਗ ਕਰਦੇ ਸੀ ਨਾ ਤੁਸੀਂ ਗਾਲੀਆਂ ਨਿਕਾਲਦੇ ਸੀ ਤੇ ਅੱਜ ਕੱਲ ਦੇ ਮੁੰਡੇ ਤੇ ਕੁੜੀਆਂ। ਜਿਧੀ ਹੈਗੀਆਂ ਨੇ ਰੋਂਦੀਆਂ ਨੇ ਠੀਕ ਹੈ ਨਾ ਜੀ ਹੋਰ ਬੜੀ ਮਲਕ ਕੀ ਉਲਟਾ ਸ ਸਿੱਧਾਂ ਬੋਲਦੇ ਨੇ ਗਾਲੀਆਂ ਕੱਢਦੇ ਨੇ ਤੇ ਫੇਰ ਮਤਲਬ ਕਿ ਐ ਸਭ ਕਿਉਂ ਹੋ ਰਿਐ। ਮਲਬ ਕਿ ਜੇੜੀ ਨਵੀਂ ਜਰਨੇਸ਼ਨ ਹੈਗੀ ਐ। ਏ ਇਤਨੀ ਤੇਜ਼ ਚਲਾਕ ਕਿਉਂ ਹੈਗੀ ਐ ਮਤਲਬ?
ਅੱਜ ਕੱਲ੍ਹ ਬੱਚੇ ਬਨੇ ਬੜੇ ਐਡਵਾਂਸ ਬੱਚੇ ਨੇ ਅੱਜ ਕੱਲ੍ਹ ਤਾਂ ਅੱਜ ਕੱਲ੍ਹ ਬੱਚੇ ਬੜੇ ਗੰਦੇ ਨੇ ਫੋਨ ਤੋਂ ਵਜ੍ਹਾ ਨਾਲ ਸਾਰ ਗੜਬੜ ਹੋਈ ਦੀ ਨਾ ਫੋਨ ਹੁਣ ਅੱਜ ਕੱਲ੍ਹ ਸਾਰੇੇ ਜ਼ਮਾਨੇ ਦੇ ਸਡੇ ਜ਼ਮਾਨੇ ਫੋਨ ਹੀ ਨਈ ਸੀ।
ਹਾਂਜੀ। ਸਈ ਕਹਿੰਦੇ ਪੇ ਓ।
ਹਾਂ। ਸਾਡੇ ਜਮਾਨੇ ਗ। ਫੋਨ ਹੈ ਸੀ। ਹੁਣ- ਹੁਣ ਤਕਨੀਕਾਂ ਬੜੀ ਵੱਧ ਗਈਆਂ ਨੇ। ਅੱਜ ਕੱਲ੍ਹ ਬੱਚੇ ਪੜ੍ਹਾਈ ਘੱਟ ਫੋਨ ਜ਼ਿਆਦਾ ਦੇਖਦੇ ਨੇ।
ਜੀ-ਜੀ, ਸਈ ਕਹਿੰਦਾ ਅਗਰ ਮੈਂ ਆਪਣੇ ਟੈਮ ਦੀ ਗੱਲ ਕਰਾਂ ਤੇ ਅਸੀਂ ਭੈਣ ਹੋ ਭਰਾਵਾਂ ਮਿਲ ਕੇ ਅਸੀਂ ਗੁੱਲੀ ਡੰਡਾ ਖੇਲਦੇ ਸੀ, ਬੈਟਬੋਲ ਖੇਲਦੇ ਸੀ, ਠੀਕ ਹੈ ਜੀ ਛੁਪਣ ਛੁਪਾਈ ਖੇਲਦੇ ਸੀ। ਤੇ ਫੇਰ ਅੱਜ ਅਗਰ ਤੁਸੀਂ ਅੱਜ ਦੀ ਜਰਨੇਸ਼ਨ ਦੇ ਬਾਰੇ ਗੱਲ ਕਰੋ ਤੇ ਉਨ੍ਹਾਂ ਨੂੰ ਕੁੱਛ ਪਤਾ ਈ ਨਈ ਐ। ਸ਼ੀਨ ਸ਼ੇਨ ਕੀ ਹੁੰਦਾ, ਡੋਰੇਮੋਨ ਕੀ ਹੁੰਦੇ, ਇਹਨਾਂ ਨੂੰ ਕੁਛ ਨੀ ਪਤਾ ਕਿ ਇਹ ਗੁੱਲੀ ਡੰਡਾ, ਕ੍ਰਿਕਟ ਖੇਲਣੇ ਕਿਨੂੰ ਕਹਿੰਦੇ ਨੇ। ਐਕਟੀਵਿਟੀ ਪੂਰੀ ਖ਼ਤਮ ਹੋ ਗਈ ਐ ਤੇ ਤੁਸੀਂ ਕੀ ਮਲਕ ਕੀ ਰਾਏ
ਹੁਣ ਹੁਣ ਸਾਡੇ ਬੱਚੇ ਨੇ ਉਹ ਇ ਚੇ ਐ ਸਿੰਨਚੈਨ ਹੋ ਗਿਆ। ਡੋਰੀ ਮੋਨ ਦੇਖਦੇ ਈ ਨੀ ਹੋਨ ਟੀ ਵੀ ਚ ਬਸ ਏਨਾ ਨੂੰ ਫੋਨ ਦੇ ਦੋ ਯੂਟੁਬ ਦੇ ਦੋ ਮੇਰਾ ਭਰਾ ਵੇ ਸਾਰਾ ਛੋਟਾ ਭਰਾ ਏ ਮੇਰਾ ਇਕ
ਓਕੇ।
ਉਨਾ ਮਤਲਬ-ਮਤਲਬ ਹੋਏਗਾ ਮੇਰੇ ਵਿਆਹ ਤੋਂ ਬਾਅਦ ਵਿੱਚ ਸਗੋਂ ਸਿੰਨ ਚੇਣ ਸਗੋ ਡਰੇਮੋਨ ਵੇਖਦਾ ਰਹਦਾ ਸੀ ਉ,।
ਜੀ ਸਹੀ ਕਹਿੰਦੇ ਪੇ ਓ।
ਜੀ ਹੁਣ ਤੇ ਹੈ ਈ ਨੀ ਕੁਛ ਵੀ।
ਹਮ।
ਆ ਹੁਣ ਤਾਂ ਬਸ ਲੜਾਈ ਝਗੜੇ ਨੇ ਇੱਕ ਦੂਜੇ ਮਰਵਾ ਲੋ ਲੜਾਈ ਕਾ ਲੋ ਬਸ। ਉਏ ਕੁਛ ਵੀ ਨੀ ਆ।
ਜੀ ਸਹੀ ਕਹਿੰਦੇ ਓ। ਜੀ ਤੇ ਅਗਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤੇ ਜਿਵੇਂ ਮਤਲ ਕਿ
ਚਾਰ ਮਿੰਟ ਹੋ ਗੇ ਨੇ ਹੋਰ। ਤੁਹਾਡੇ ਬੱਚੇ ਏਜ ਕਰਦੇ ਨ?
ਹਾਂਜੀ -ਹਾਂਜੀ ਬੜੇ ਜਿਧੀ ਹੈਗੇ। ਮੇਰੇ ਭਰਾ ਦੇ ਮੁੰਡੇ, ਭੈਣ ਦੇ ਮੁੰਡੇ ਹੋ ਗਏ ਠੀਕ ਐ ਜੀ ਤੇ ਫੇਰ ਤੋਨੂੰ ਇੱਕ ਗੱਲ ਦੱਸਣਾ ਕਿ ਜਦੋਂ ਮਲਕ ਕਿ ਸਾਡੇ ਟੈਮ ਤੇ ਤਾਂ ਫੋਨ ਹੋਣੇ ਈ ਨੀ। ਤੁਹਾਡੇ ਟੈਮ ਤੇ ਸੀ ਫੋਨ?
ਨਈ ਸਾਡੇ ਟੈਮ ਤੇ ਫੋਨ ਈ ਨਈ ਸੀ ਸਗੋਂ ਅਸੀਂ ਅਸੀਂ ਸਗੋਂ ਐ ਜਦੋ ਖੇਡਦੇ ਸੀ ਨਾ ਏਨਾ ਨਾ ਖੇਡਦੇ ਸੀ। ਅਸੀਂ ਨਾ ਕਿੱਥੇ ਪਹਲੇ ਬਾਰ ਰਹਿੰਦੇ ਸੀ। ਆਪਣੇ ਸ਼ਹਿਰ ਚ ਅਸੀਂ ਬਾਦ ਚ ਆਏ ਪਹਿਲੇ ਕਿਥੇ ਹੋਰ ਰਹਿੰਦੇ ਸਾਡੇ ਤਾਏ ਜੀ ਦੇ ਮੁੰਡੇ ਸੀ ਵੱਡੇ ਵੱਡੇ ਮੇਰੇ ਭਰਾ ਸਭ ਖੇਡਦੇ ਸੀ ਗੁੱਲੀ ਡੰਡਾ ਹੋ ਗਿਆ ਪਕੜਮ ਪੜਾਈ ਹੋ ਗਿਆ। ਏਨਾ ਅਸੀਂ ਖੇਡਦੇ ਸ ਤੇ ਹੁਣ -ਹੁਣ ਹੈ ਈ ਨੀ ਚੀਜ਼ਾਂ ਓ ਵਲੀਆਂ ਹੁਣ। ਓ ਹੋ ਗਏ ਸਟੈਪਰ ਸਟੁ ਹੋ ਗਏ ਸਟੈਪੂ ਹੋ ਗੇ। ਮਤਲਬ ਲਕੀਰਾਂ ਪਾ ਕੇ ਜਮੀਨ ਤੇ ਅਸੀਂ ਖੇਡਦੇ ਰਹਿੰਦੇ ਸੀ।
ਹਾਂ, ਜੇਲਣ ਕਿਆ।
ਹਨਾ। ਹਾਂ, ਤੇ ਉਹ ਖੇਡਦੇ ਸ ਤੇ ਵੇ ਆਪਣੇ ਹੱਥ ਉੱਪਰ ਕਰ ਕੇ ਥੱਲੂ ਲੰਘਣਾ। ਬਰ ਕੀ ਕਹਿੰਦੇ ਨੇ ਓਨੁ
ਉਹ ਛਿਨਚੈਨ ਕਹਦ ਉਹ ਕੀ ਕਹਿੰਦੇ ਨੇ ਚੈਨ- ਚੈਨ।
ਹਾਂ ਹੁਣ ਤਾਂ ਬੱਚੇ ਖੇਡਦੇ ਈ ਨਈ ਐ। ਹੁਣ ਤਾਂ ਬੱਚੇ ਬਸ ਐ ਕਰਦੇ ਨੇ ਕਿ ਸਾਨੂੰ ਫੋਨ ਦੇ ਦਿਓ ਤੇ ਮੂੰਹ ਦੀ ਦੁੱਧ ਲਾ ਦੋ, ਦੁੱਧ ਦੀ ਬੋਤਲ ਦੇ ਦੋ ਬਸ।
ਹਾਂਜੀ ਸਹੀ ਕਹਿੰਦੇ ਪਏ ਹੋ। ਜੀ। ਤੇ ਅਗਰ ਮੈਂ ਅ ਮੋਬਾਇਲ ਦੀ ਗੱਲ ਕਰਾਂ ਤੇ ਫਿਰ ਮਤਲਬ ਕਿਸ ਸਾਡੇ ਟਾਈਮ ਤੋਂ ਪਹਿਲੇ ਫੋਨ ਸਾਡੇ ਟਾਈਮ ਚ ਫੋਨ ਨਹੀਂ ਹੈਗੇ ਸੀ ਹੈਨਾ। ਤੇ ਫਿਰ-ਤੇ ਫਿਰ ਅਗਰ ਮਤਲਬ ਕਿ ਕਿਸੀ ਦੂਰ ਕੋਈ ਮੈਸੇਜ ਛੋੜਣਾ ਜਿਵੇਂ ਹੁਣ ਸਾਡੇ ਮਤਲਬ ਜਿਵੇ ਉਹ ਮੇਰੇ ਉਹ ਕੁੱਝ ਰਿਸ਼ਤੇਦਾਰ ਹੈਗੇ ਨੇ ਉਹ ਨਾ ਕਾਫੀ ਦੂਰ ਰਹਿੰਦੇ ਨੇ ਬੰਬਈ ਦੇ ਕੋਲ ਰਹਿੰਦੇ ਨੇ ਉਹ। ਠੀਕ ਹੈ ਜੀ ਤੇ ਫਿਰ ਅੱਜ ਤੋਂ ਨਾ ਪੰਦਰਾਂ ਵੀਹ ਸਾਲ ਪਹਿਲੇ ਨਾ ਤੇ ਉਹਨਾਂ ਦੇ ਮਤਲਬ ਕਿ ਉਹਨਾਂ ਨੂੰ ਕੁਛ ਮੈਸੇਜ ਭੇਜਣ ਲਈ ਨਾ ਤੇ ਅਸੀਂ ਨਾ ਚਿੱਠੀ ਭੇਜਦੇ ਸੀ ਤੁਹਨੂੰ ਵੀ ਪਤਾ ਹੋਣਾ
ਹਾਂਜੀ ਹਾਂਜੀ ਹੁਣ ਤਾਂ ਭਜਦੇ ਹੀ ਨਹੀਂੀ ਐ ਤਾਂ
ਛੁੱਟੀ ਭੇਜਦੇ ਸੀ ਠੀਕ ਹੈ ਉਹ ਮਤਲਬ ਕਿ ਜਾਂਦੇ ਜਾਂਦੇ ਵੀ ਹਫ਼ਤਾ ਲੱਗਦਾ ਸੀ ਠੀਕ ਹੈ ਜੀ ਤੇ ਅੱਜ ਫੋਨ ਦਾ ਇਤਨਾ ਨੁਕਸਾਨ ਹੋ ਗਿਆ ਜਿਵੇਂ ਘੇ ਕੋਈ ਲੜਾਈ ਆਉਂਦੀ ਹੈ ਤੇ ਕੋਈ ਕੁੜੀ ਹੋ ਗਈ ਜਾਂ ਫਿਰ ਕੋਈ ਬਹੂ ਨੂੰਹ ਉਸ ਟਾਈਮ ਸ਼ਿਕਾਇਤ ਲਗਾ ਦਿੰਦੀ ਹੈ ਠੀਕ ਹੈ ਪਹਿਲੇ ਜਮਾਨੇ ਚ ਫ਼ੋਨ ਹੁੰਦੇ ਨੀ ਸੀ ਚਿੱਟੀ ਜਾਂਦੇ ਜਾਂਦੇ ਇਸ ਤਰ੍ਹਾਂ ਟਾਈਮ ਲੱਗ ਜਾਂਦਾ ਕਿ ਪਿੱਛੇ ਕਦੀ ਲੜਾਈ ਮੁੱਕ ਜਾਂਦੀ ਸੀ ਹਾਂਜੀ
ਹਾਂ ਤੁਹਾਡੇ ਇਹ ਤਾਂ ਗੱਲ ਬਿਲਕੁਲ ਸਹੀ ਹੈ
ਜੀ ਦੇਖੋ ਫੋਨ ਦਾ ਦੇਖੋ ਫੋਨ ਦਾ ਫਾਇਦਾ ਵੀ ਬੜਾ ਅਗਰ ਕੋਈ ਸਹੀ ਯੂਜ਼ ਕਰੇ ਤਾਂ
ਹਾਂ ਨੀ ਫਾਇਦਾ ਤਾਂ ਹੈ ਹੀ ਬੱਚੇ ਬੱਚਿਆਂ ਕਰਕੇ ਨਾ ਸਾਰਾ ਕੁਛਜੇ ਫਾਇਦਾਦਾ ਅੱਜ ਕੱਲ ਤਾਂ ਯੂਟਿਊਬਾਂ ਤਾਂ ਹੈ ਹੀ ਨਾ ਕੁਛ ਗੰਦ ਵੀਖਾਂਦੇ ਨੇ ਜ ਇੰਸਟਾਗ੍ਰਾਮ ਹੋ ਗਿਆ ਬੱਚੇ ਇਾ ਗ੍ਰਾਮ ਖੋਲ ਕੇ ਬਹਿ ਜਾਂਦੇ ਨੇ ਬੱਚਿਆਂ ਨੂੰ ਕਿੰਨਾ ਕੁ ਮਨਾ ਕਰੀਏ ਮਨਾ ਕਰੀ ਤੇ ਰੋਣ ਲੱਗ ਜਾਂਦਾ ਨਾ
ਹਾਂਜੀ ਸਹੀ ਕਹਿੰਦੇ
ਹਾਂਜੀ
ਤੇ ਫੇਰ ਤੁਸੀਂ ਜੇ ਜਿਵੇਂ ਹੁਣ ਤੁਸੀਂ ਮੈਨੂੰ ਥੋੜ੍ਹੀ ਦੇਰ ਪਹਿਲੇ ਕਿ ਮੇਰੇ ਬੱਚੇ ਵੀ ਫੋਨ ਚਲਾਉਂਦੇ ਨੇ ਬੜਾ ਤੇ ਤੁਸੀਂ ਆਪਣੇ ਬੱਚਿਆਂ ਨੂੰ ਡਾਂਟਦੇ ਨੀ ਜਾਂ ਫਿਰ ਲੈਂਦੇ ਨੀ ਫੋਨ
ਨਹੀਂ ਡਾਂਟਦੇ ਆ ਫੋਨ ਖੋਲ ਲੈਂਦੇ ਆਾਂ ਦਸ ਮਿੰਟ ਬਾਹਰ ਜਾਣਗੇ ਖੇਡ ਕੇ ਫੇਰ ਫੋਨ ਮੰਗ ਲੈਣਗੇ ਅਸੀਂ ਅਸੀਂ ਵੀ ਇੱਥੇ ਗੰਦੀ ਆਦਤ ਪਾਤੀ ਨਾ ਬੱਚਿਆਂ ਨੂੰ ਫੋਨ ਦੇਣ ਦਿੰਦੇ ਅਸੀਂ ਜਿਹੜਾ ਕੰਮ ਕਰਨਾ ਉਹਨੂੰ ਬੱਚੇ ਫੋਨ ਫੜਾ ਦਿੰਦੇ ਹਾਂ ਆ ਲਓ ਫੋਨ ਪਕੜ ਲਓ
ਹਕੀਕਤ ਹਕੀਕਤ ਹਕੀਕਤ ਇਹ ਹੈਗੀ ਹੈ ਕਿ ਨਾ ਅਸੀਂ ਨਾ ਅਸੀਂ ਜਾਣ ਮੁਜ ਕਿ ਬੱਚਿਆਂ ਨੂੰ ਫੋਨ ਦਿੰਦੇ ਹਾਂ ਤਾਂ ਕਿ ਨਾ ਅਸੀਂ ਮਤਲਬ ਕਿ ਆਰਾਮ ਨਾਲ ਇਹ ਰੋਟੀ ਖਾ ਲੈਣ ਜਿਆਦਾ ਸ਼ੋਰ ਸ਼ਰਾਬਾ ਨਾਲ ਮਚਾਉਣ ਠੀਕ ਹੈ ਤੇ ਔਰ ਬੱਚੇ ਅੱਜ ਕੱਲ੍ਹ ਨਾ ਫੋਨ ਜ਼ਿਆਦਾ ਇਸਤੇਮਾਲ ਇਸ ਕਰਕੇ ਕਰਨ ਲੱਗ ਗਏ ਨੇ ਕਿਉਕਿ ਅਸੀਂ ਆਪ ਉਹਨਾਂ ਦੇ ਕੋਲ ਬਹਿੰਦੇ ਨਹੀਂ ਐਕਟੀਵਿਟੀ ਨਹੀਂ ਕਰਾਂਦੇ ਤੁਸੀਂ ਕਦੇ ਆਪਣੇ ਬੱਚਿਆਂ ਨਾਲ ਖੇਲੇ ਹੋ ਕਦੀ ਨਹੀਂ ਇਹ ਇਹ ਹਾਂਜੀ ਸਹੀ ਕਹਿੰਦੇ ਵੀ ਉਹ ਦੇਖੋ ਅੱਜ ਟਾਈਮ ਚ ਨਾ ਬਚਤ ਨਾ ਕੋਈ ਖੇਲਦਾ ਨਹੀਂ ਕੋਈ ਵੀ ਨਹੀਂ ਖੇਲਦਾ ਇਸ ਕਰਕੇ ਨਾ ਮੋਬਾਇਲ ਇੱਕ ਐਸੀ ਚੀਜ਼ ਹੈਗੀ ਹੈ ਜੋ ਨਾ ਇਹ ਇਹਨਾਂ ਨੂੰ ਪਕੜਾ ਦਿੰਦੇ ਨੇ ਤਾਂ ਕਿ ਸ਼ਾਂਤ ਹੋ ਕੇ ਰੋਟੀ ਖਾ ਲੈਂਦੇ ਨੇ ਸੋ ਸ਼ਰਾਬਾ ਨਹੀਂ ਕਰਦੇ
ਹਾਂ ਨਹੀਂ ਤੁਹਾਡੀ ਗੱਲ ਤਾਂ ਬਿਲਕੁਲ ਸਹੀ ਹੈ ਅੱਜ ਕੱਲ੍ਹ ਜ਼ਮਾਨਾ ਬਹੁਤ ਗੰਦਾ ਹੋ ਗਿਆ ਵਾ ਬੱਚੇ ਨੂੰ ਕਿਸੇ ਦੇ ਘਰ ਵੀ ਤੇ ਨੀ ਨਾ ਛੋੜ ਸਕਦੇ ਆ
ਹਾਂਜੀ ਸਹੀ ਕਹਿੰਦੇ ਪਏ ਹੋ
ਛੋੜ ਸਕਦੇ ਹਾਂ ਅਸੀਂ ਜਾਂ ਬੱਚਾ ਕਿਸੇ ਦੇ ਘਰ ਜਾ ਕੇ ਛੋੜਦੇ ਅਸੀਂ ਕੰਮ ਕਰ ਲਈਏ ਅੱਜ ਕੱਲ ਜ਼ਮਾਨਾ ਇੰਨਾ ਗੰਦਾ ਹੋਵੇ ਕਿਸੇ ਵਿਸ਼ਵਾਸ ਹੀ ਨਹੀਂ ਕਰ ਸਕਦੇ ਵਿਸ਼ਵਾਸ ਹੀ ਤਾਂ ਨ ਨਾ ਹੈ ਦੁਨੀਆਂ ਹੈ ਨੀ
ਜੀ ਸਹੀ ਕਹਿੰਦੇ ਪਏ ਹੋ
ਵੱਡੀ ਗੁੜੀਆਂ ਵੈ ਉਹ ਪੜੋਸੇ ਦੇ ਕਾਰ ਚਲੇ ਜਾਂਦੇ ਖੇਡਣ ਚਲੇ ਜਾਂਦੀ ਹੈ ਤੇ ਮੇਰੇ ਦਿਨ ਦਿਨ ਮਤਾਬ ਲੋ ਸਾਡਾ ਧਿਆਨ ਵਿੱਚ ਹੀ ਰਹਿੰਦਾ ਹੈ ਗੁੜੀਆਂ ਆਈ ਨੀ ਆਈ ਨੀ ਹਲੇ ਤੱਕ ਆਈ ਨੀ ਉਹ ਨੀ ਆਈ ਬਸ
ਜੀ ਸਹੀ ਗੱਲ ਹਾਂਜੀ ਸਹੀ ਕਹਿੰਦੇ
ਇਸ ਕਰਕੇ ਧਿਆਨ ਵਿੱਚ ਹੀ ਰਹਿੰਦਾ
ਜੀ
ਤੁਹਾਡੇ ਘਰ ਵਿੱਚ ਜਾਂਦੇ ਨੇ ਪੜੋਸੀਆਂ ਦੇ ਘਰ ਆ
ਹਾਂ ਨਹੀਂ ਐਕਚੁਲੀ ਨਾ ਸਾਡੇ ਨਾ ਇੱਧਰ ਨਾ ਥੋੜੇ ਦੂਰ ਦੂਰ ਕਰੇ ਹੈਗੇ ਨੇ ਸਭ ਦੇ ਹਾਂਜੀ ਕੋਈ ਵੀ ਪੜੋਸੀ ਪੰਜ ਪੜੋਸੀ ਨੀ ਹੈਗਾ ਮਤਲਬ ਕਿ ਜ਼ਿਆਦਾਤਰ ਨਾ ਖੇਤ ਹੀ ਹੈਗੇ ਨੇ ਇੱਧਰ ਨਾ ਦੂਰ ਦੂਰ ਤੱਕ ਹਾਂਜੀ ਹਾਂ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਮੈਂ ਉਹਨਾ ਉਹ ਡਿਨਰ ਦਾ ਟਾਈਮ ਹੋ ਗਿਆ ਮੈਂ ਰੋਟੀ ਖਾਣ ਚੱਲਿਆ ਠੀਕ ਹੈ ਜੀ
ਠੀਕ ਤੁਸੀਂ ਵੀ ਫ਼ੋਨ ਕਰੋ ਠੀਕ ਆ ਬੱਲ